ਸ਼ਸ ਸ੍ਰੀ ਕਾਲ ਜੀ। ਹੋਰ ਸਬ ਕਿੱਦਾਂ
ਵਧੀਅ ਜੀ ਤੁਸੀ ਸੁਣਾਓ।
ਮੈਂ ਵੀ ਵਧੀਆ ਤੁਸੀਂ ਅਪਣਾ ਸੁਣਾਓ।
ਹੂੰ ਬਸ ਜੀ ਹੋਰ ਕੀ ਕਰਦੇ ਸੀ। ਬਸ ਘਰ ਠੀਕ-ਠਾਕ ਜੀ ਵਧੀਆ
ਕੱਠੇ ਹੋਏ ਸੀ ਕੰਮ-ਕੁਮ ਨਿਪਟਾ ਕੇ ਬੈਠੀ ਸੀ ਆ ਕੇ ਓ ਕੈ ਰੀ ਸੀ। ਸੀ ਬੇਟੇ ਔਰ ਇਨਾਂ ਨੂੰ ਸੋ ਜੌ ਹੁਨ ਸੇਰੇ ਸਕੂਲ ਜਾਣੈ ਤੁਸੀਂ ਕੰਮ ਤੇ ਜਾਨੈ। ਕਿਉਕਿ ਬੇਟਾ ਕੈਂਦਾ ਮੰਮਾ ਥੋੜੀ ਦੇਰ ਬਸ ਦੇਖ ਲੈਣ ਦੋ ਟੀ ਵੀ ਫੇਰ ਸੋਨਾ ਵਾ।
ਹਾਂ ਨਈ-ਨਈ ਸੋਣਾ ਬਹੁਤ ਜ਼ਰੂਰੀ ਐ।
ਹੈਲੋ ਮੈਂ ਦੱਸ ਤੇ ਰੀ ਆ ਦੇਖੋ ਨੀਂਦ ਹੈਗੀ ਨਾ ਜਿਸ ਤੇ ਸਾਨੂੰ ਲੋਕਾਂ ਨੂੰ ਖਾਣਾ-ਪੀਣਾ ਜਰੂਰੀ ਹੁੰਦਾ ਨਾ। ਓਦਾਂ ਨੀਂਦ ਵੀ ਜ਼ਰੂਰੀ ਹੁੰਦੀ ਏ ਘੱਟ ਤੋਂ ਘੱਟ ਸੱਤ ਤੋਂ ਨੌ ਘੰਟੇ ਤੋਂ ਬੰਦਾ ਸੋਣਾ ਹੀ ਚਾਈਦਾ ਜਾਦਾ
ਹਾਂਜੀ-ਹਾਂਜੀ ਟਾਈਮ ਟੂ ਟਾਈਮ ਅਧਿਕਤਰ ਸੌਣਾ ਚਾਈਦਾ।
ਦੇ ਨਈ ਸੋਵਾਂਗੇ ਤੇ ਇੱਕ ਤੇ ਵੇਖੋ ਸ਼ਰੀਰ ਵੀ ਖ਼ਰਾਬ ਹੁੰਦਾ। ਸਿਹਤ ਵੀ ਮੇਨ ਸਿਹਤ ਵੀ ਤਾਂ ਖ਼ਰਾਬ ਹੁੰਦੀ-ਹੁੰਦੀ ਏ। ਨਾਲ ਕੁਛ ਨਾ ਕੁਝ ਜਿਸ ਤਰ੍ਹਾਂ ਪ੍ਰੋਬਲਮਸ ਹੁੰਦੀਆਂ ਨੇ ਸਰੀਰ ਤੇ ਵੀ
ਹਾਂਜੀ-ਹਾਂਜ
ਬੰਦਾ ਬ ਬੱਚੀ ਹੋਣ ਚਾਹੇ ਵੱਡਾ ਹੋਏ ਖਿਝਦਾ ਅਲੱਗ ਏ।
ਹਾਂਜੀ ਡਾਕਟਰ ਵੀ ਕੈਂਦੇ ਨੇ ਕਿ ਸੱਤ-ਅੱਠ ਘੰਟੇ ਤਾਂ ਆਪਣੀ ਨੀਂਦ ਤੁਸੀਂ ਪੂਰੀ ਕਰੋ।
ਹੂੰ
ਨਈ ਮੈਂ ਦੱਸ ਦੇ ਰਈ ਨੀਂਦ ਬੋਤ ਜ਼ਰੂਰੀ ਹੁੰਦੀ ਸਰੀਰ ਵਾਸਤੇ ਜਿਸ ਹੁਣ ਉਹੀ ਹੈ ਨਾ ਦਿਮਾਗ ਵੀ ਤੰਦਰੁਸਤ ਰੈਂਦਾ ਜਦੋਂ ਨੀਂਦ ਪੂਰੀ ਹੁੰਦੀ ਨਾ। ਬੰਦਾ ਵੀ ਤੰਦਰੁਸਤ ਰੈਂਦਾ ਚੁਸਤੀ ਰੈਂਦੀ ਐ ਬੰਦੇ ਨੇ ਕੰਮ ਕਰਨ ਦੀ ਵੀ
ਹਾਂਜੀ ਹੁਣ ਜਿਵੇਂਆਪਣੀ ਨੀਂਦ ਨਈਪੂਰੀ ਹੋਏਗੀ ਫਿਰ ਸਾਰਾ ਦਿਨ ਆਪਣਾ ਨਾ ਵਧੀਆ ਨੇ ਨਿਕਲਦਾ ਤੇ ਉਵੇਂ ਸਰੀਰ ਆਪਣਾ ਹਾਂਜੀ।
ਥਕਾਵਟ ਥਕਾਵਟ ਵੀ ਲੱਗਦੀਏ, ਫਿਰ ਸਿਰ ਭਾਰੀ ਲੱਗੇਗਾ ਕੀ ਪਤਾ ਨੀ ਸਿਰ ਕਿੰਨਾ ਦੁੱਖ ਰਿਆ। ਏਦਾਂ ਲੱਗੇਗਾ, ਜਿਸ ਅੰਦਰ ਈ ਅੰਦਰ ਲੱਗੇਗਾ ਤਬੀਅਤ ਨੀ ਠੀਕ ਹੈਗੀ ਏ। ਆਪਣੇ ਆਪ ਨੂੰ ਵੀ ਜੈਸੇ ਟਿੱਲਾਂ-ਟਿੱਲਾਂ ਮੈਸੂਸ ਹੁੰਦਾ ਏ ਸਰੀਰ ਤੇ।
ਹਾਂਜੀ
ਓਈ ਓ ਨਾ ਕੀ ਨੀਦ ਬੋਤ ਜ਼ਰੂਰੀ ਹੁੰਦੀ, ਏਨਾਂ ਨੂੰ ਰੋਲਦੀ, ਮੈਂ ਚਲ ਸੋ ਜੋ ਟਾਈਮ ਨਾਲ। ਓਈ ਓ ਹੈਗਾ ਨਾ ਕੀ ਸੁਣਦੇ ਕਿੱਥੇ? ਅਜ-ਕੱਲ੍ਹ ਤਾਂ ਬੱਚੇ ਦੀ ਨੀ ਸੁਣਦੇ। ਹ
ਹਾਂਜੀ, ਬੱਚੇ ਤਾਂ ਸੁਣਦੇ ਈ ਨੀ ਮਲਬ ਕੀ ਗੱਲ ਤੇ ਹਾਂ ਅਸੀਂ ਨੀਂਦ ਆਪਣੀ ਪੂਰੀ ਕਰੀਏ, ਫੇਰ ਸਵੇਰੇ ਉੱਠਿਆ ਨੀ ਜਾਂਦਾ ਓਨਾਂ ਤੋਂ ਸਕੂਲ ਜਾਣਾ ਹੁੰਦਾ ਤਾਂ।
ਕੌਣ ਸਮਝਾਏ, ਵੱਡੇ ਹੋ ਜਾਂ ਬੱਚੇ ਓ ਓਵੀ ਮੈਂ ਦੱਸ ਰੀ ਨਾ ਏਨੂੰ ਬੱਚਿਆਂ ਨੂੰ ਕੌਣ ਸਮਝਾਏ। ਕੀ ਸੋਣਾ ਵੀ ਕਿੰਨਾ ਜ਼ਰੂਰੀ ਹੁੰਦਾ, ਜਿੱਦਾਂ ਖਾਣਾ-ਪੀਣਾ ਜ਼ਰੂਰੀਏ। ਖੇਲਣਾ ਕੁੱਦਨਾ ਜਰੂਰੀ ਹੈਗਾ, ਓਦਾਂ ਸੋਣਾ ਵੀ ਜਰੂਰੀ ਹੁੰਦਾ।
ਓਹੀਓ ਹੈਗਾ ਨਾ ਹੁਣ ਚਾਏ ਅਸੀਂ ਕਿਉਂ ਨਾ ਹੋਈਏ ਹੁਣ ਅਸੀਂ ਆਪਣੀ ਨੀਂਦ ਨਈ ਪੂਰੀ ਲਵਾਂਗੇ ਸਵੇਰੇ ਕਿੱਦਾਂ ਉਠਾਂਗੇ, ਬੱਚਿਆਂ ਨੂੰ ਕਿੱਦਾਂ ਉਠਾਵਾਂਗੇ?
ਹਾਂਜੀ, ਫਿਰ ਕੰਮ ਵੀ ਨੀ ਆਪਣੇ ਤੋਂ ਹੁੰਦਾ ਉਵੇਂ ਕੰਮ ਆਹੋ ਜੀ, ਫਿਰ ਰੈ ਜਾਂਦਾ। ਦੇਨੇ ਜੇ ਆਪਣਾ ਨੀਂਦ ਨੀ ਆਪਣੀ ਪੂਰੀ ਹੋਏਗੀ ਤਾਂ
ਓਈਓ ਮਤਬ ਨਾ ਹੁਣ, ਅਸੀਂ ਨੀ ਜਦੋਂ ਟਾਈਮ ਨਾਲ ਅਸੀਂ ਵੀ ਨੀ ਸੋਵਾਂਗੇ ਬੱਚਿਆਂ ਨੂੰ ਸਵੇਰੇ ਕਿੱਦਾਂ ਉਠਾਵਾਂਗੇ, ਕਿੱਦਾਂ ਓਨਾਂ ਨੂੰ ਟਿਫਿਨ ਦੇਵਾਂਗੇ ਬਣਾ ਕੇ। ਕੰਮ ਵੀ ਨੀ ਹੋਏਗਾ। ਓਤੋਂ ਆਪਣਾ ਸਿਰ ਭਾਰੀ ਵੱਖਰਾ ਲੱਗੇਗਾ, ਥਕਾਵਟ ਵੱਖਰੀ ਲੱਗੇਗੀ। ਕੀ ਪਤਾ ਨੀ ਕਿੰਨਾ ਜਿਸਰ੍ਹਾਂ ਲੱਗੇਗਾ ਕਿੰਨਾ ਕੰਮ ਕਰ ਲਿਆ ਹੁੰਦਾ ਐ ਜਦੋਂ। ਨੀਂਦ ਨੀ ਪੂਰੀ ਹੁੰਦੀ ਉਦੋਂ ਬੰਦਾ ਏਦਾਂ ਈ ਖਿਝਦਾ। ਕੋਈ ਵੀ ਹੋਏ ਪਰ, ਆਪਣੇ ਆਪ ਨੂੰ ਏਦਾਂ ਈ ਹੁਣ ਬਸ ਡੋਕਟਰ ਈ ਬੋਲ ਦਿੰਦੇ ਨੇ ਕੀ ਬਈ ਨੀਂਦ ਆਪਣੀ ਪੂਰੀ ਕਰੋ। ਅੱਖਾਂ ਦੇ ਥੱਲੇ ਡਾਰਕ ਸਰਕਲ ਵੱਖਰੇ ਹੋ ਜਾਂਦੇ।
ਹਾਂਜੀ ਡਾਰਕ ਸਰਕਲ, ਹੋਰ ਬਿਮਾਰੀਆਂ ਬਥੇਰੀਆਂ ਲੱਗ ਜਾਂਦੀਆਂ ਨੇ।
ਨੀਂਦ ਨਾ ਪੂਰੀ ਹੋਣ ਕਰਕੇ ਬੋਤ ਦਿੱਕਤ ਓ ਜਾਂਦੀ ਐ ਨਾ ਸਰੀਰ ਤੇ।
ਹਾਂਜੀ
ਪਰ ਓਈ ਓਨਾ ਨੂੰ ਕੀ ਕਿੱਦਾਂ ਕੀ ਕਰੀਏ ਕੰਮ ਕਰਨ ਲੱਗੋ ਤੋਂ ਟਾਈਮ ਨਿਕਲ ਜਾਂਦਾ ਪਤਾ ਈ ਨੀ ਲੱਗਦਾ, ਟਾਈਮ ਕਿੱਥੇ ਭੱਜ ਜਾਂਦਾ ਐ।
ਹਾਂਜੀ ਟਾਈਮ ਬਸ ਏ ਹੁੰਦਾ ਕੀ ਆਪਾਂ ਏ ਵੀ ਕੰਮ ਕਰ ਲੀਏ, ਓ ਵੀ ਕੰਮ ਕਰ ਲੀਏ। ਤੇ ਰੈਂਦੇ ਨੇ ਸਾਰੇ ਕੰਮ ਅ ਜਦੋਂ ਆਪਣੇ ਸੋਣ ਦੀ ਵਾਰੀ ਆਂਦੀ ਐ ਫੇਰ ਕਈ ਵਾਰੀ ਆਪਾਂ ਨੂੰ ਨੀਂਦਰ ਨੀ ਆਂਦੀ।
ਹੁਣ ਓਸ ਜਦੋਂ ਕੰਮ ਹੂਣ ਨਬੇੜ ਕੇ ਬੈਂਦੇ ਆ ਤੇ ਸੋਚ ਲੈਣੇ ਆ ਥੋੜੇ ਦੇਰ ਫੋਨ ਵੀ ਚਲਾ ਲਈਏ। ਫੋਨ ਚਲਾ ਲਈ ਏ, ਟੀ ਵੀ ਦੇਖ ਲਈ ਏ। ਹੁਨ ਔਈਔ ਹੁੰਦਾ ਨਾ ਕਿ ਬੰਦਾ ਕਰੇ ਕੀ ਹੁਨ ਔਥੋਂ ਬਾਦ 'ਚ ਓਨੇ ਕਿਆ ਫੇਰ ਬਾਦ 'ਚ ਕੀ ਹੁੰਦਾ ਕਿ ਸਿਰ ਦਰਦ ਹੁੰਦਾ ਜਦੋਂ ਸਵੇਰੇ ਉਠੋ ਤੇ ਜਦੋਂ ਫੇਰ ਉਠਿਆ ਜਾਂਦਾ ਨੀ।
ਹਾਂਜੀ।
ਅੱਛਾ ਹਾਂ। ਤੁਸੀਂ ਜਲਦੀ ਸੋ ਜਾਨੇ ਔ ਕਿ ਲੇਟ ਈ ਸੋਨੇ ਔ? ਹੈਲੋ। ਹੈਲੋ। ਹੈਲੋ। ਹੈਲੋ। ਹੈਲੋ।